ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
ਸ਼ ਸ੍ਰੀ ਅਕਾਲ ਜੀ ਹੋਰ ਕਿਵੇਂ ਓ।
ਵਧੀਆ ਜੀ ਤੁਸੀਂ ਸੁਣਾਓ ਕਿਵੇਂ ਯਾਦ ਕੀਤਾ ਅੱਜ।
ਮੈਂ ਕਿਹਾ ਚਲੋ ਬੜੇ ਦਿਨ ਹੋ ਗਏ ਤੁਹਾਡੇ ਨਾਲ ਗੱਲ ਨੀ ਕਰੀ ਅੱਜ ਗੱਲ ਈ ਕਰ ਲਈਏ।
ਅੱਛਾ ਅੱਛਾ ਹੋਰ ਸੁਣਾਓ ਘਰ ਪਰਿਵਾਰ ਸਭ ਕਿਵੇਂ ਆ।
ਵਧੀਆ ਵਧੀਆ ਤੁਹਾਡਾ ਦੱਸੋ ਸਭ ਠੀਕ ਐ।
ਬਸ ਜੀ ਸਾਡੇ ਇੱਥੇ ਤਾਂ ਸਭ ਠੀਕ ਈ ਆ ਹੁਣ ਥੋੜ੍ਹਾ ਜੇਆ ਨਾ ਘਰ ਦਾ ਰੈਨੋਵੇਸ਼ਨ ਕਰਾ ਰਹੇ ਸੀ ਬਹੁਤ ਟਾਈਮ ਹੋ ਗਿਆ ਸੀ ਪੰਦਰਾਂ ਸੋਲਾਂ ਸਾਲ ਹੋ ਗਏ ਪੇਂਟ ਨਹੀਂ ਸੀ ਕਰਾਇਆ ਤੇ ਘਰ ਨਾ ਬੜਾ ਗੰਦਾ ਜਿਹਾ ਹੋ ਗਿਆ ਸੀ ਹੁਣ ਅਸੀਂ ਥੋੜ੍ਹਾ ਪੇਂਟ ਕਰਾ ਰਹੇ ਸੀ ਬਸ ਉਹਦੇ 'ਚ ਹੀ ਲੱਗ ਗੇਦੇ ਸੀ ਅੱਜ ਇੱਕ ਰੂਮ 'ਚ ਵਾਈਟ ਵੋਸ਼ ਹੋ ਗਿਆ ਕੱਲ੍ਹ ਮੇਰੇ ਰੂਮ 'ਚ ਹੋਜੂਗਾ ਕੱਲ੍ਹ ਨਈ ਤੇ ਪਰਸੋਂ ਹੋਜੂਗਾ ਕੱਲ੍ਹ ਰਸੋਈ 'ਚ ਕਰ ਦੂਗਾ ਪਹਿਲਾਂ ਭਾਈ ਚਲੋ ਵਧੀਆ ਐ ਕਿ ਬਾਬਾ ਦੀਪ ਸਿੰਘ ਜੀ ਨੇ ਤਰਸ ਕੀਤਾ ਵੈ ਤੁਹਾਡੇ ਤੇ ਹਾਂਜੀ ਬਿਲਕੁਲ ਦੇਖੋ ਬਾਬਾ ਜ ਦੀ ਹੀ ਕਿਰਪਾ ਏ ਉਹਨਾਂ ਦੀ ਕਿਰਪਾ ਸਦਕਾ ਸਭ ਚੱਲਦਾ ਈ ਐ ਤੁਹਾਨੂੰ ਪਤਾ ਈ ਐ
ਹਾਂਜੀ-ਹਾਂਜੀ ਜ਼ਰੂਰ ਇਹ ਤੇ ਬਾਬਾ
ਬਾਬਾ ਜੀ ਨੇ ਤਰਸ ਕੀਤਾ ਐ ਤੇ ਘਰ ਅੱਛਾ ਜੀ ਤੁਹਾਡੀ ਮਾਤਾ ਜੀ ਆਏ ਦੇ ਆ ਤੁਹਾਡੇ ਵੱਲ ਤੇ ਓਹਨਾ ਦੀ ਜਿਹੜੀ ਭਾਬੀ ਸੀਗੀ ਬਿਮਾਰ ਸੀ ਨਾ ਛੋਟੀ ਵਾਲੀ ਭਰਜਾਈ ਹੁਣ ਓ ਠੀਕ ਐ? ਉਹ ਤੇ ਮੈਨੂੰ ਪਤਾ ਸੀਗਾ ਮਤਲਬ ਹੁਣ ਠੀਕ ਨੇ ਨਾ ਉਹ
ਨਈ ਵਿੱਚੋਂ ਦੀ ਹੋ ਵੀ ਜਾਂਦੀ ਹੈਗੀ ਉਹ ਕੀਮੋ ਹੁੰਦੀ ਐ ਨਾ ਨਾ ਤੁਹਾਨੂੰ ਪਤਾ ਤਾ ਨਈ ਕੀਮੋ ਚ ਤੇ ਕਿੰਨਾ ਹਾਈ ਰਿਸ ਹੁੰਦਾ ਵੈ
ਓਕੇ ਓਕੇ ਚਲੋ ਕੋਈ ਨਾ ਠੀਕ ਹੋਜਣਗੇ
ਹਾਂ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਸਰਬਤ ਦਾ ਭਲਾ ਹੋਵੇ।
ਉਨਾ ਕਦੋਂ ਆਉਣਾਂ ਉਹਨਾਂ ਨੇ ਫਿਰ ਵਾਪਸ ਇੱਕ ਕੰਮ ਕਰਿਓ ਤੁਸੀਂ ਨਾਮ ਪਲੀਜ਼ ਰਿਕੁਐਸਟ ਆ ਉਹਨਾਂ ਦੇ ਦੇ ਹੱਥ ਨਾ ਮੈਨੂੰ ਗਿਰੀਆਂ ਭੇਜ ਦਿਓ, ਖਸਖਾਸ ਵਾਲੀ ਗਿਰੀਆਂ ਨੀ ਹੁੰਦੀਆਂ ਜਿਹਦੇ ਤੇ ਖਸਖਾਸ ਲੱਗੀ ਹੁੰਦੀ ਏ ਤੇ ਕਾਲੀ ਮਿਰਚਾਂ ਵਾਲੀਆਂ ਉਹ ਗਿੱਰੀਆਂ ਦਾ ਇੱਕ ਪੈਕੇਟ ਭੇਜ ਦੇ ਬਸ ਏਨੀ ਮਿਹਰਬਾਨੀ ਕਰਿਓ ਤੁਸੀਂ
ਹਾਂਜੀ
ਹਾਂਜੀ, ਹੋਰ ਕੀ ਬਣਾਇਆ ਸੀ ਅੱਜ? ਅੱਛਾ -ਅੱਛਾ, ਅੱਜ ਅੱਜ- ਕੱਲ੍ਹ ਦੇਖੋ ਔਨਲਾਈਨ ਦੀ ਕਿੰਨੀ ਫੈਸਿਲਿਟੀਜ਼ ਨੇ। ਪਹਿਲੇ ਟਾਈਮ 'ਤੇ ਕੀ ਹੁੰਦਾ ਸੀ ਢਾਬਿਆਂ ਉਧਰ ਜਾਣਾ ਪੈਂਦਾ ਸੀ। ਅੱਜ -ਕੱਲ੍ਹ ਅਸੀਂ ਔਨਲਾਈਨ ਸਵੀਗੀ, ਜ਼ਮੈਟੋ ਆਪਾਂ ਉੱਥੋਂ ਔਡਰ ਕਰੋ, ਆਪਣਾ ਦਸ ਖਣੀ ਪੰਦਰਾਂ ਮਿੰਟ 'ਚ ਨਾ ਜਿਹੜਾ ਸਾਡਾ ਸਮਾਨ ਹੈ, ਉਹ ਸਾਡੇ ਤੱਕ ਪਹੁੰਚ ਜਾਂਦਾ ਹੈ ।ਪਰ ਪਹਿਲੇ ਟਾਈਮ
ਕੀ ਇਹ ਵਧੀਆ ਔਨਲਾਈਨ ਸਿਸਟਮ ਵਧੀਆ ਹੋ ਇਹਦੇ ਵਧੀਆ ਵੀ ਫਾਇਦੇ ਵੀ ਵਧੀਆ ਨੇ ਗਲਤ ਵੀ ਨੇ ਦੋਨੋ ਯੂਜ ਨੇ।
ਜੈਨੂਅਨ ਬੰਦਾ ਤਾਂ ਉਸ ਚੀਜ਼ ਨੂੰ ਸਹੀ ਯੂਜ਼ ਕਰੇਗਾ, ਹੈ ਨਾ!
ਹਾਂਜੀ -ਹਾਂਜੀ
ਹੁਣ ਦੇਖੋ ਜੇਹੜਾ ਅੱਜ -ਕੱਲ੍ਹ ਬਲਿੰਕਿਟ ਦਾ ਬੜਾ ਸੁਣਿਆ ਮੈਂ ਜਿੱਦਾਂ ਦਸ ਮਿੰਟ ਦੇ ਅੰਦਰ -ਅੰਦਰ ਗਰੋਸਰੀ ਆ ਜਾਂਦੀ।
ਹਮ -ਹਮ। ਉਹ ਬਿਲਕੁਲ ਦਸ ਮਿੰਟ ਤੋਂ ਉਹ ਵੀ ਅੱਛਾ ਆਏਗਾ। ਬਸ ਇਹ ਵੇਖ ਉਹ ਦਸ ਮਿੰਟ ਦਾ ਕਹਿ ਲਿੰਦੇ ਦਸ ਮਿੰਟ ਤੱਕ ਆ ਜਾਂਦੇ ਪਰ ਉਹਨਾਂ ਦੀ ਜਾਨ ਤੇ ਵੀ ਰਿਕਸ ਹੁੰਦਾ ਇੰਨੀ ਤੇਜ਼ ਤੇ ਬਾਈਕਾਂ ਚਲਾਨੀਆਂ ਕਰਨੀਆਂ ਇਹ ਤੇ ਥੋੜਾ ਪੈਸ਼ ਰੱਖਣੇ ਚਾਹੀਦੇ ਨੇ।ਜੋ ਓਡਰ ਕਰਦੇ ਨੇ, ਓਹਨਾਂ ਨੂੰ
ਕਹਿ ਜਾਂਦਾ ਪੇਸ਼ੈਂਸ ਰੱਖਣਗੇ ਤੇ ਦੇਖੋ ਸਾਹਮਣੇ ਵਾਲੇ ਬੰਦੇ ਦਾ ਵੀ ਫਾਇਦਾ ਆ। ਅਗਰ ਸਾਮ ਤੁਸੀਂ ਪੇਸ਼ੈਂਸ ਨਹੀਂ ਰੱਖ ਰੱਖੋਗੇ ਤੁਹਾਨੂੰ ਪਤਾ ਪਿੱਛੇ ਜੇ ਐਕਸੀਡੈਂਟ ਹੋਇਆ ਸੀ ਤੁਹਾਨੂੰ ਪਤਾ ਹੋਣਾ ਮੁੰਡਾ ਜਮੈ ਉਹ ਦਾ ਖਣੀ ਸਵਿਗੀ ਔਡਰ ਦਾ ਕੰਮ ਕਰ ਰਿਹਾ ਸੀ ਤੇ ਇਨੋਵਾ ਕਾਰ ਸੀਗੀ ਹਨੇਰੇ ਚ ਉਹਨੇ ਸਿੱਧ ਉਡਾ ਤਾ। ਸਾਰੀ ਰਾਤ ਮੁੰਡਾ ਪਿਆ ਰਿਹਾ ਫਿਰ ਇੱਕ ਸੌ ਬਾਰ੍ਹਾਂ ਦੀ ਟੀਮ ਨੇ ਆ ਕੇ ਦੇਖਿਆ ਤਾਂ ਜਾ ਕੇ ਕਿੱਥੇ ਪਤਾ ਲੱਗਿਆ ਕਿ ਐਕਸੀਡੈਂਟ ਹੋਇਆ ਮਤਲਬ ਮੈਂ ਉਹੀ ਤਾਂ ਕਹਿ ਰਿਹਾ ਕਿ ਇੱਕ ਤਰਫੋਂ ਫਾਇਦੇ ਵੀ ਨੇ ਇੱਕ ਉਹ ਨੁਕਸਾਨ ਵੀ ਨੇ, ਨੁਕਸਾਨ ਉਹਨਾਂ ਵਾਸਤੇ ਨੇ ਜਿਹੜੇ ਵਿਚਾਰੇ ਰਾ ਤੇ ਕੰਮ ਕਰ ਰਹੇ ਨੇ ਆਪਨੇ ਪੇਟ ਨੂੰ ਪਾਲਣ ਵਾਸਤੇ ਹਨਾ। ਆਪਣੀ ਉਹ ਉਹਦੀ ਉਹਨਾਂ ਦਾ ਗੁਜ਼ਾਰਾ ਹੁੰ ਹੁੰਦਾ ਉਹਨੂੰ ਕੰਮ ਪੂਰਾ ਕਰਨ ਲਈ ਕੰਮ ਕਰਦੇ ਨੇ ਬਟ ਗੱਲ ਉੱਥੇ ਆ ਜਾਂਦੀ ਹੈ ਨਾ ਕਿ ਸਾਨੂੰ ਸਾਡੇ ਤੁਹਾਡੇ ਮੇਰੇ ਵਰਗੇ ਲੋਕ ਆਪਾਂ ਔਡਰ ਕਰਨੇ ਹਾਂ ਸਾਨੂੰ ਥੋੜ੍ਹਾ ਦੇਖਣਾ ਚਾਹੀਦਾ ਨਾ।
ਹਾਂਜੀ-ਹਾਂਜੀ ਉਹ ਜੋ ਜਾਦਾ ਰਿਚ ਲੋਕ ਰਹਿੰਦੇ ਨੇ ਨਾ ਉਹ ਇਹ ਸੋਚ ਨੇ ਕਿ ਸਾਡੇ ਵਰਗਾ ਕੋਈ ਹੈ ਹੀ ਨਹੀਂ ਇਸ
ਓਹੀ ਬਿਲਕੁਲ ਜੀ ਬਿਲ ਕੁਲ ਸਹੀ ਕਿਹ ਰਹੇ ਹੋ।
ਉਹ ਫੇਰ ਕਿਸੇ ਦੀ ਰਿਸਪੈਕਟ ਨੀ
ਪੈਕਟ ਨੀ ਕਰਦੇ। ਹਾਂ ਤੇ ਫਿਰ ਦੇਖੋ ਇੱਥੇ ਆ ਕੇ ਬੰਦਾ ਫੇਰ ਮਾਰ ਖਾਂਦਾ ਨਾ ਅਗਰ ਅਸੀਂ ਅੱਜ ਕਿਸੀ ਦੀ ਰਿਸਪੈਕਟ ਕਰਾਂਗੇ ਤੇ ਕੱਲ੍ਹ ਨੂੰ ਸਾਡੀ ਵੀ ਰਿਸਪੈਕਟ ਏ, ਅਗਰ ਅਸੀਂ ਕਿਸੇ ਦੀ ਡਿਸਰਿਸਪੈਕਟ ਕਰਾਂਗੇ ਉਹ ਤਾਂ ਸਾਡੇ ਸਿਹਤ ਤੇ ਵੀ ਬੜਾ ਜਾਦਾ ਉਹ ਪਾ ਪਏਗਾ।
ਹਾਂਜੀ-ਹਾਂਜੀ ਜ਼ਰੂਰ ਸਹੀ ਗੱਲ ਹੈ।
ਹਾਂਜੀ-ਹਾਂਜੀ ਹੋਰ ਸੁਣਾਓ ਤੁਸੀਂ ਘਰ ਪਰਿਵਾਰ ਸਭ ਕਿਵੇਂ ਆ।
ਸਭ ਵਧੀਆ ਪਾਜੀ।
ਔਰ ਤੁਸੀ ਕੀ ਕਰ ਰਹੇ ਸੀ, ਅੱਜ ਕਿਵੇਂ ਯਾਦ ਕਰ ਲਿਆ।
ਮੈਂ ਕਿਹਾ
ਮੈਂ ਕਿਹਾ ਚਲੋ ਵੇਲੇ ਹੀ ਸੀ ਚਲੋ ਤੁਹਾਡੇ ਨਾਲ ਗੱਲ ਹੀ ਕਰ ਲਈ। ਅੱਛਾ-ਅੱਛਾ ਤੁਸੀਂ ਬਹੁਤ ਵਧੀਆ ਕੀਤਾ ਮੈਨੂੰ ਕੋਲ ਕਰਕੇ ਐਕਚੁਲੀ ਮੈਂ ਅ ਕਿੰਨੇ ਦਿਨਾਂ ਤੋਂ ਹੀ ਤੁਹਾਨੂੰ ਮਤਲਬ ਮੈਂ ਸੋਚ ਰਿਹਾ ਸੀਗਾ ਕਿ ਤੁਹਾਨੂੰ ਕੋਲ ਕਰ ਨੀ ਏ। ਬਟ ਮੈਂ ਤੁਹਾਨੂੰ ਦੱਸਿਆ ਮੈਨੂੰ ਥੋੜ੍ਹਾ ਟਾਈਮ ਦੇ ਇਸ਼ੂਜ਼ ਨੇ। ਜਿਸ ਕਰਕੇ ਮੇਰੀ ਕਿਸੇ ਨਾਲ ਵੀ ਗੱਲ ਨਹੀਂ ਹੁੰਂਦੀ ਆਪਣਾ ਜਿਹੜਾ ਅਸੀਂ ਆਪਣਾ ਗਰੁੱਪ ਬਣਾਇਆ ਦਾ ਸਹਿਜ ਪਾਠ ਵਾਲਾ ਉਹਦੇ ਵਿੱਚ ਕਿੰਨੇ ਮੈਸੇਜਿਸ ਆਂਦੇ ਨੇ। ਭਾਅ ਜੀ ਫੋਨ ਕਰਿਆ ਕਰੋ ਭਾਅ ਜੀ ਫੋਨ ਚੁੱ ਕ ਲੋ ਦੇਖੋ ਮੈਂ ਤੁਹਾਨੂੰ ਇਹ ਕਹਿ ਰਿਹਦਾ ਟਾਈਮ ਦੀ ਦਿੱਕਤ ਹੁੰਦੀ ਅਦਰਵਾਈਜ਼
ਹਾਂਜੀ-ਹਾਂਜੀ, ਹਾਂਜੀ ਸਹੀ ਗੱਲ ਹੈ ਅੱਜ ਕੱਲ ਪਤਾ ਕਿ ਟਾਈਮ ਦੀ ਬੜੀ ਸ਼ੋਟੇਜ ਹੋ ਗਈ।
ਹਾਂਜੀ, ਹੋਰ ਸੁ
ਹੁਣ ਲਾਈਫ ਹੀ ਏਦਾਂ ਬਿਜੀ ਹੋ ਗਈ। ਹੈਗੀ ਫਿਰ ਤੁਹਾਨੂੰ ਪਤਾ ਹੀ ਹੈਗਾ।
ਹਾਂਜੀ ਬਿਲਕੁਲ ਜੀ, ਬਿਲਕੁਲ
ਹਾਂਜੀ ਹੋਰ ਸਭ ਵਧੀਆ ਸਭ ਚੜ੍ਹਦੀ ਕਲਾ।
ਤੇ ਆਪਣਾ ਮੈਂ ਜਦੋਂ ਤੁਹਾਡੀ ਮਾਤਾ ਜੀ ਆਣਗੇ ਤੁਸੀਂ ਇੱਕ ਤਾਂ ਉਹ ਭੇਜ ਦੋਗੇ। ਤਾਂ ਮੈਂ ਤੁਹਾਨੂੰ ਕਿਹਾ ਆਪਣਾ ਹਨਾ ਇੱਕ ਤੁਸੀਂ ਇਹ ਹੈਲਪ ਕਰਨੀ ਉਹ ਮੈਂ ਕਹਿ ਰਹੀ ਸੀ ਉਹ ਆਪਣੇ ਘਰ ਦੇ ਲਾਗੇ ਨੀ ਰਹਿੰਦਾ ਸੀ ਕੋਣ ਉਹ ਪਿੰਕੀ ਦਾ ਮੁੰਡਾ ਹਾਂਜੀ- ਹਾਂਜੀ -ਹਾਂਜੀ। ਜੀ,
ਹੋਰ ਆਇਆ ਤਾ ਮੈਂ
ਅੱਛਾ -ਅੱਛਾ -ਅੱਛਾ- ਅੱਛਾ ਤੁਸੀਂ ਉਹਦੀ ਗੱਲ ਕਰਦੇ ਹੋ ਮਨੀ ਦੀ। ਹਾਂਜੀ-ਹਾਂਜੀ, ਹਾਂ ਉਹ ਉਥੇ ਘੁੰਮਣ ਆਇਆ ਦਾ ਆ ਉਹਦੇ ਘਰੇ ਨਾਨਕੇ ਆ ਘਰੇ ਦਾਦਕੇ ਦੇਖੋ ਮੈਨੂੰ ਇੰਨਾ ਡੀਪਲੀ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ ਕਿ ਉਹ ਦੌੜੀ ਨਾ ਉਹਦੀ ਸਨੈਪਾਂ ਵਗੈਰਾ ਆਦੀਆਂ ਸੀ ਉਹ ਚ ਮੈਂ ਦੇਖਿਆ ਸੀਗਾ ਅਤੇ ਉਹ ਆਪਣਾ ਥੋੜ੍ਹਾ ਜਿਹਾ ਆਪਣਾ ਪਿੱਛੇ ਜੇ ਤੁਹਾਡਾ ਕੋਈ ਮਹਾਂਕਾਲ ਮੰਦਰ ਹੈ। ਹਨਾ ਉਹਦੀ ਉਹਨੇ ਸਨੈਪ ਜ ਪਾਈ ਦੀ ਸੀ, ਹਾਂਜੀ ਓਹਨੇ ਸਨੈਪ ਜੀ ਪਾਈ ਦੀ ਸੀ ਤਾਂ ਜਾ ਕੇ ਮੈਨੂੰ ਪਤਾ ਲੱਗਿਆ ਦੇ ਮੇਰਾ ਨਾ ਇੰਨਾ ਹੈਗਾ ਨੀ ਕਿਸੇ ਨਾਲ ਆਪਾਂ ਸਿਰਫ ਆਪਾਂ ਆਪਣੇ ਤੱਕ ਹੀ ਦੇਖੀ ਦਾ ਕਿਉਂਕਿ ਆਪਣਾ ਜਿਹੜਾ ਵਾ ਨਾ ਕਿਸੇ ਨਾਲ ਫਾਲਤੂ ਗੱਲ ਕਰਨ ਤਾਂ ਮਨ ਜਾ ਨਹੀਂ ਮੰਨਦਾ।
ਹਾਂਜੀ
ਹਾਂਜੀ ਸਹੀ ਗੱਲ ਪਰ ਹਾਂ ਹੋਰ ਸੁਣਾਓ ਤੁਸੀਂ ਨਵੀਂ ਤਾਜ਼ੀ ਕੋਈ, ਮੈਂ ਤੁਹਾਨੂੰ ਕਹਿਣਾ ਸੀਗਾ ਨਾ ਨਾ ਇੱਕ ਔਨਲਾਈਨ ਕੰਮ ਐ ਇਹ ਡਿਜੀਟਲ ਮਾਰਕੀਟਿੰਗ ਦਾ ਕੀ ਤੁਸੀਂ ਇੰਟਰਸਟਿਡ ਹੋ? ਦੇਖਲੋ ਜੇ ਤੁਹਾਡਾ ਮਾੜਾ ਜਾ ਨਾ ਫੇਰ ਕਰਿਓ ਜ਼ਰਾ ਮੈਂ ਤੁਹਾਨੂੰ ਨਾ ਉਹਦੀ ਡਿਸਟ ਡਿਟੇਲ ਐਂਡ ਜੋ ਉਹਦਾ ਪ੍ਰਿਸਕ੍ਰਿਪਸ਼ਨ ਚਾਰਜਿਸ ਨੇ ਨਾ ਸਾਰੇ ਜੋ ਪ੍ਰਿਸਕ੍ਰਿਪਸ਼ਨ ਤੇ ਹੁੰਦਾ ਸਭ ਉਹ ਤੁਹਾਨੂੰ ਮੈਂ ਸਾਰਾ ਟੋਟਲੀ ਮਤਲਬ ਤੁਹਾਨੂੰ ਵਟਸਐਪ ਕਰ ਦੂੰਗਾ, ਤੁਸੀਂ ਮੈਨੂੰ ਦੱਸ ਦਿਓ ਅਗਰ ਤਾਂ ਤੁਸੀਂ ਇੰਟਰਸਟਿਡ ਹੋ ਫਿਰ ਤਾਂ ਮੈਂ ਤੁਹਾਡੀ ਔਨਰ ਨਾਲ ਗੱਲ ਕਰਾ ਹੈਨਾ। ਅਗਰ ਤੁਸੀ ਇੰਟਰਸਟਿਡ ਨਹੀਂ ਹੋ ਤੁਸੀਂ ਮੈਨੂੰ ਪਹਿਲਾਂ ਹੀ ਦੱਸ ਦੇਨਾ। ਪਤਾ ਕੀ ਗੱਲ ਉਹ ਕੰਮ ਨਾ ਹੋਏ ਕਿ ਮੈਂ ਅੱਗੇ ਗੱਲ ਕਰਾਂ ਤੁਹਾਡਾ ਇੰਟਰਸਟ ਨਾ ਹੋਏ ਸਮਝ ਰਹੇ ਹੋ ਨਾ। ਹਾਂਜੀ -ਹਾਂਜੀ ਹਾਂਜੀ ਹੋਰ ਸੁਣਾਓ ਤੁਸੀਂ ਕੋਈ ਨਵੀਂ ਤਾਜ਼ੀ।
ਹੋਰ ਸਭ ਵਧੀਆ ਤੇ
ਅੱਛਾ ਤੁਸੀਂ ਅੱਜ ਬਾਹਰੋਂ ਔਡਰ ਕੀ ਕੀਤਾ ਸੀਗਾ।
ਟਮਾਟਰ ਦੀ ਸਬਜ਼ੀ ਬਹੁਤ ਫੇਮਸ ਸੀ ਉਹ ਔਡਰ ਕੀਤੀ ਸੀ ਨਾਲ ਦਾਲ ਮੱਖਣੀ।
ਅੱਛਾ ਅੱਛਾ। ਕਦੇ ਸਾਨੂੰ ਵੀ ਖੁਆਓ।
ਜ਼ਰੂਰ ਆਓ ਤੁਸੀਂ ਸਾਡੇ ਸ਼ਹਿਰ ਸਾਡੇ ਪਿੰਡ ਆਓ ਕਦੇੋਂ।
ਹਾਂਜੀ ਬਸ ਦੇਖੋ ਥੋੜ੍ਹਾ ਟਾਈਮ ਜਾਂ ਨਹੀਂ ਮਿਲ ਰਿਹਾ ਜਦੋਂ ਹੀ ਥੋੜ੍ਹਾ ਮੈਨੂੰ ਲੱਗੇਗਾ ਕਿ ਮੈਂ ਥੋੜ੍ਹਾ ਫ੍ਰਰੀ ਹਾਂ ਮੈਂ ਨਾਲੇ ਹੀ ਤੁਹਾਡੇ ਉੱਧਰ ਦੀ ਆਪਣਾ ਟਿਕਟ ਕਰਾਊਂਗਾ ਕਿਉਂਕਿ ਮੈਂ ਕਾਫ਼ੀ ਟਾਈਮ ਤੋਂ ਘਾਰ ਬੈਠ ਬੈਠ ਕੇ ਨਾ ਬਹੁਤ ਬੋਰ ਹੋ ਗਿਆ ਵਾਂ ਹੁਣ ਮੈਂ ਹੀ ਸੋਚਿਆ ਹੈ ਕਿ ਥੋੜ੍ਹਾ ਜਿਹਾ ਆਪਣਾ ਪੇਂਟ ਵਗੈਰਾ ਹੋ ਜਾਏ ਉਸ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਅੰਬਰਿਤਸਰ ਜਾਣਾ ਅਤੇ ਉਸ ਤੋਂ ਬਾਅਦ ਮੈਂ ਆਪਣਾ ਸੋਚ ਰਿਹਾ ਵਾਂ ਕਿ ਅੰਮ੍ਰਿਤਸਰ ਤੋਂ ਸਿੱਧਾ ਮਤਲਬ ਜਾਂ ਤਾਂ ਮੈਂ ਜਿਹੜੀ ਸਿੱਧੀ ਟ੍ਰੇਨ ਤੁਹਾਡੇ ਵਾਲੇ ਪਾਸੇ ਆਉਂਦੀ ਹੈ ਨਾ ਜਾਂ ਤਾਂ ਉ ਉੱ ਜਾਵਾਂ ਜਾਂ ਫਿਰ ਮੈਂ ਸੋਚ ਰਿਹਾ ਘਰ ਆ ਕੇ ਇੱਕ ਦੋ ਦਿਨ ਦਾ ਰੈਸਟ ਲੈ ਕੇ ਜਾਵਾਂ ਬਾਕੀ ਅਗਰ ਮੈਂ ਜੇ ਨਾਂ ਵੀ ਆਪਾਇਆ ਨਾ ਤਾਂ ਤੁਸੀਂ ਇੱਕ ਕੰਮ ਕਰਨਾ ਉਹ ਮਾ ਜੀ ਦੇ ਹੱਥ ਮੈਨੂੰ ਗਿਰਰੀਆਂ ਜ਼ਰੂਰ ਭੇਜ ਦੇਣਾ।
ਹਾਂਜੀ ਹਾਂਜੀ ਮਾਤਾ ਜੀ ਆਉਣਗੇ ਨਾ ਭੇਜ। ਦੇਵਾਂਗੀ।
ਹਾਂਜੀ। ਕਿਉਂਕਿ ਪਤਾ ਕਿ ਮੇਰਾ ਨਾ ਕਾਫੀ ਟਾਈਮ ਹੋ ਗਿਆ ਮੈਨੂੰ ਬਹੁਤ ਮਨ ਕਰਦਾ ਉਹ ਗਿਰੀਆਂ ਖਾਣ 'ਤੇ ਬਟ ਕੋਈ ਆਉਣ ਜਾਣ ਵਾਲਾ ਨਹੀਂ ਹੁੰਦਾ ਹੁਣ ਤੁਸੀਂ ਵੀ ਕਿੰਨਾ ਟਾਈਮ ਹੋ ਗਿਆ ਹੈ ਨਾ ਤੁਸੀਂ ਵੀ ਹੁਣ ਕਿੰਨੇ ਚਿਰਾਂ ਬਾਅਦ। ਤੁਹਾਡੇ ਨਾਲ ਗੱਲ ਹੋਈਏ ਵਿੱਚੋਂ ਅਗਰ ਦੇਖੋ ਬੰਦੇ ਦੀ ਗੱਲ ਹੁੰਦੀ ਰਹੇ ਨਾ ਤਾਂ ਬੰਦੇ ਨੂੰ ਪਤਾ ਰਹਿੰਦਾ ਹੈ ਪਰ ਹੁਣ। ਤੁਹਾਡੀ ਮੇਰੀ ਗੱਲ ਹੀ ਇੰਨੇ ਚਿਰਾਂ ਬਾਅਦ। ਹੋਈ ਹੈ ਬਸ ਮੈਨੂੰ ਇਹੀ ਕਹਿਣਾ ਸੀਗਾ ਕਿ ਚੱਲ ਵਧੀਆ ਕੀਤਾ ਤੁਸੀਂ ਇੱਕ ਤਾਂ ਵੈਸੇ ਬਹੁਤ ਵਧੀਆ ਕੀਤਾ ਤੁਸੀਂ ਮੈਨੂੰ ਕਾਲ ਕਰ ਲਈ। ਅਤੇ ਬਾਕੀ ਤੁਸੀਂ ਹੁਣ ਇੱਕ ਇਹ ਕੰਮ ਜ਼ਰੂਰ ਕਰਨਾ ਕਿ ਉਹਨਾਂ ਦੇ ਹੱਥ ਗਿਰੀਆਂ ਅਤੇ ਬਾਕੀ ਅਗਰ ਤੁਹਾਨੂੰ ਕੋਈ ਚੀਜ਼ ਦੀ ਲੋੜ ਹੈ ਤੁਸੀਂ ਮੈਨੂੰ ਦੱਸੋ ਅਤੇ ਮੈਂ ਤੁਹਾਨੂੰ ਸਾਡੇ ਇੱਥੋਂ ਕਾਫੀ ਲੋਕ ਤੁਹਾਡੇ ਉੱਧਰ ਆਉਂਦੇ ਜਾਂਦੇ ਨੇ ਵੈਡਨਸਡੇ ਨੂੰ ਜਾਂ ਥਰਸਡੇ ਨੂੰ ਅਤੇ ਮੈਂ ਤੁਹਾਨੂੰ ਭੇਜਦਾ ਅਗਰ। ਤੁਹਾਨੂੰ ਕੋਈ ਕੱਪੜੇ ਹੋ ਗਏ ਕੁਛ ਵੀ ਸਮਾਨ ਚਾਹੀਦਾ ਹਨਾ।
ਤੁਸੀਂ ਤੇ ਮੈਨੂੰ ਹੈ ਨਾ ਉਹੀ ਲਾਈਨਿੰਗ ਭੇਜ ਦੇਣਾ।
ਸ਼ੰਟੂਨ
ਸ਼ੰਟੂਨ ਸ਼ੰਟੂਨ
ਗੋਲਡਨ ਕਲਰ ਦੀ ਮੈਂ ਤੁਹਾਨੂੰ ਭੇਜ ਦਵਾਂਗਾ ਤੁਸੀਂ? ਤੁਸੀ ਹਰ ਕਲਰ ਆਪਣਾ ਡਾਈ ਕਰਵਾ ਲੈਣਾ ਠੀਕ ਏ । ਹੈਲੋ ਹਾਂ ਭੈਣੇ ਕੀ ਕਹਿ ਰਹੇ ਸੀ? ਹਾਂਜੀ ਚਲੋ ਫਿਰ ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ।
ਜੀ।
ਸਿਮਰਨ।